ਹਾਂ ਡਰ ਵੀ।
ਸ਼ਸ਼ੀ ਕਾਲ ਜੀ, ਹੋਰ ਮੈਮ ਠੀਕ ਓ ਜੀ?
ਹਾਂਜੀ ਵਧੀਆ ਜੀ ਤੁਸੀਂ ਦੱਸੋ ਜੀ?
ਵਧੀਆ ਜੀ ਵਧੀਆ ਬਸ ਅੱਜ ਵਿਹਲੇ ਸੀਗੇ ਮੈਂ ਸੋਚਿਆ ਚਲੋ ਯਾਦ ਕਰ ਲੈਣੇ ਹਾਂ ਹਨਾ। ਕੋਈ ਗੱਲਬਾਤ
ਅੱਛਾ, ਚਲੋ ਵਧੀਆ ਜੀ।
ਹਾਂਜੀ-ਹਾਂਜੀ ਉਝ ਤਾਂ ਥੋਹਾਨੂੰ ਪਤਾ ਹੈ ਵੀ ਲਾਈਫ ਕਿੰਨੀ ਜ਼ਿਆਦਾ ਬਿਜੀ ਹੋਗੀ ਆ ਹਨਾ। ਟਾਈਮ ਹੀ ਨੀ ਹੈਗਾ ਕਿਸੇ ਕੋਲ ਅੱਜ-ਕੱਲ੍ਹ ਕਿਸੇ ਨੂੰ ਫੋਨ ਕਰਨ ਦਾ।
ਹਾਂਜੀ ਮੈਮ ਇਹ ਤਾਂ ਹੈਗਾ ਸਭ ਆਪੋ ਆਪਦੇ ਕੰਮਾਂ ਕਾਰਾਂ ਚ ਬਿਜੀ ਨੇ ਜੀ।
ਹਾਂਜੀ - ਹਾਂਜੀ ਨਾਲੇ ਜੇ ਬੰਦਾ ਕਰ ਵੀ ਲੈਦਾ ਆ ਫੋਨ ਹਨਾ ਮਤਲਬ ਦੋ ਚਾਰ ਮਿੰਟ ਹੀ ਗੱਲ ਕਰ ਪਾਦਾ ਹੈ। ਹਨਾ ਉਸ ਤੋਂ ਬਾਅਦ ਖੁਦ ਨੂੰ ਐਵੇਂ ਹੁੰਦਾ ਵੀ ਚਲੋ ਫ਼ੋਨ ਕੱਟ ਦੇਈਏ। ਹਨਾ ਵੀ ਹੋਰ ਕੀ ਗੱਲਾਂ ਕਰਾਂ। ਜੇ ਮਤਲਬ ਚਲੋ ਆਪਾਂ ਨਹੀਂ ਵੀ ਕੱਟਦੇ ਹੈਗੇ ਤਾਂ ਫੋਨ ਜਿਹੜਾ ਬੰਦਾ ਆਪਣੇ ਬੈਠਾ ਹੁੰਦਾ ਨਾ ਫੈਮਲੀ ਦੇ ਵਿੱਚ ਉਹੀ ਕਹਿ ਦਿੰਦਾ ਕਿੰਨੀ ਦੇਰ ਦੇ ਲੱਗੇ ਹੋਏ ਹਨਾ।
ਹਾਂਜੀ।
ਹਾਂਜੀ - ਹਾਂਜੀ। ਬਸ ਮਤਲਬ ਅੱਜ ਮੈਂ ਫਰੀ ਸੀਗੀ ਮੈਂ ਸੋਚਿਆ ਚਲੋ ਮੈਂ ਤੁਹਾਨੂੰ ਹਨਾ ਕੋਲ ਹੀ ਲਾ ਲਾ। ਬੜੇ ਦਿਨ ਹੋ ਗਏ ਸੀ ਤੁਹਾਡੇ ਨਾਲ ਗੱਲ ਗੱਲ ਕੀਤੇ ਹੋਏ ਹਾਂਜੀ - ਹਾਂਜੀ ਹੋਰ ਸੁਣਾਓ ਤੁਸੀਂ, ਲਾਈਫ ਕਿੱਦਾਂ ਚੱਲਦੀ ਪਈ ਆ। ਹੈਲੋ
ਤੁਸੀਂ ਘੁੰਮਣ ਨੀ ਗਏ ਕੀਤੇ ਛੁੱਟੀਆਂ 'ਚ'।
ਘੁੰਮਣ ਬਸ ਗਏ ਸੀਗੇ ਮਤਲਬ ਹਨਾ ਪਹਿਲਾਂ ਤਾਂ ਦੇਖੋ ਮਤਲਬ ਭਾਈ ਆਇਆ ਹੋਇਆ ਸੀਗਾ ਹਨਾ ਉਹਦੇ ਨਾਲ ਗੱਡੀ 'ਚ' ਵਹਿ ਗਈ ਹਨਾ। ਤੇ ਬੈਠੇ ਮਤਲਬ ਇੱਥੋਂ ਕੁਛ ਨੀ ਸੋਚ ਕੇ ਗਏ ਵੀ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ? ਭੂਆ ਹੋਨੀ ਆਏ ਹੋਏ ਸੀਗੇ ਬੱਚੇ ਸੀਗੇ ਤੇ ਚਲੋ ਬਹਿ ਗਏ ਹਨਾ ਮਤਲਬ ਗੱਡੀ ਚ ਚਲਾਈ ਜਾ ਰਿਹਾ ਭਾਈ ਹਨਾ ਤੇ ਪਤਾ ਹੈ ਵੀ ਜਾਣਾ ਕਿੱਥੇ ਆ? ਹਨਾ ਮਤਲਬ ਕੋਈ ਸਲਾਹਾ ਕਰ ਰਿਹਾ ਕਿ ਮੋਰਨੀ ਹਿਲਸ ਚੱਲਦੇ ਆ, ਕੋਈ ਕਹਿੰਦਾ ਸ਼ਿਮਲਾ ਚੱਲਦੇ ਆ, ਕੋਈ ਕਹਿੰਦਾ ਵਾਟਰ ਪਾਰਕ ਚਲਦੀਆਂ ਹਨਾ। ਤੇ ਮਤਲਬ ਫੇਰ ਚਲੋ ਹਨਾ ਮਤਲਬ ਇਹ ਹੋ ਗਿਆ ਵੀ ਜੇ ਹੁਣ ਆਪਾਂ ਇੱਧਰ ਪਹਾੜਾਂ ਵਾਲੀ ਸਾਈਡ ਜਾਵਾਂਗੇ। ਤਾਂ ਨਾਲ ਦੀ ਨਾਲ ਮੁੜਿਆ ਨੀ ਜਾਣਾ ਤੇ ਆਪਾਂ ਕੋਈ ਆਪਣਾ ਸਮਾਨ ਵੀ ਨਹੀਂ ਲੈ ਕੇ ਗਏ ਹਨਾ। ਤਾਂ ਕਰਕੇ ਚਲੋ ਮਿਸ ਕਰਤਾ ਉਹੋ ਫੇਰ ਸੋਚਿਆ ਵੀ ਚਲੋ ਵਾਟਰ ਪਾਰਕ ਚੱਲਦੇ ਆ ਫੇਰ ਕਹਿੰਦੇ ਚਲੋ ਕੱਪੜੇ ਵੀ ਨੀ ਲੈ ਕੇ ਗਏ ਉੱਥੇ ਆਪਾਂ ਹਨਾ ਚਲੋ ਕੱਪੜੇ ਬਦਲਣੇ ਪੈਣਗੇ ਵੈਸ ਤਾਂ ਉਹ ਚਲੋ ਆਪ- ਆਪਣੇ ਵੀ ਦਿੰਦੇ ਨੇ ਹਨਾ?
ਹਾਂਜੀ
ਪਰ ਮਤਲਬ ਉਹਨਾ 'ਚ' ਇੰਨਾ ਕੰਫਰਟੇਬਲ ਜਾਣੀ। ਹੁੰਦਾ ਹੈਗਾ ਵੀ ਚਲੋ ਐਂ ਹੁੰਦਾ ਵੀ ਆਪਣੇ ਹੀ ਯੂਜ ਕਰ ਲਈਏ।
ਹਾਂਜੀ
ਹਾਂਜੀ, ਬਸ ਤਾਂ ਕਰਕੇ ਫਿਰ ਉੱਥੇ ਵੀ ਮਤਲਬ ਕੈਂਸਲ ਕਰਤਾ ਫਿਰ। ਚਲੋ ਫਿਰ ਉਸ ਤੋਂ ਬਾਅਦ ਹਨਾ ਮਤਲਬ ਮੋਲ ਵਿੱਚ ਚਲੇ ਗਏ ਸੀਗੇ ਉੱਥੇ ਮਤਲਬ ਗੇਮਾਂ, ਵਗੈਰਾ ਸੀਗੀਆ ਬੱਚਿਆਂ ਨੂੰ ਤਾਂ ਤੁਹਾਨੂੰ ਪਤਾ ਗੇਮਾਂ ਦਾ ਝੂਟਿਆਂ ਦਾ ਇਹੀ ਚੀਜ਼ਾਂ ਦਾ ਸ਼ੌਕ ਹੁੰਦਾ ਹਨਾ। ਕੋਈ ਮਤਲਬ ਬੱਸਜੇ ਵਾਲਾ ਝੂਟਾ ਲੈ ਲਿਆ ਕੋਈ ਗੱਡੀ ਵਾਲਾ ਝੂਟਾ ਲੈ ਲਿਆ।
ਹਾਂਜੀ
ਹਾਂਜੀ, ਬਸ ਉਹ ਉੱਥੇ ਮਤਲਬ ਲਾ ਕੇ ਟਾਈਮ ਦੋ-ਤਿੰਨ ਘੰਟੇ ਉੱਥੇ ਲਾਤੇ। ਤੇ ਉਸ ਤੋਂ ਬਾਅਦ ਚਲੋ ਉਹ ਖਾਣ-ਪੀਣ ਚਲੇ ਗਏ ਹਨਾ। ਉੱਥੇ ਟਾਈਮ ਲੱਗ ਗਿਆ।
ਅੱਛਿਆ।
ਹਾਂਜੀ- ਹਾਂਜੀ ਹੋਰ ਤੁਸੀਂ ਦੱਸੋ ਤੁਸੀਂ ਗਏ ਹੋ ਕਿਤੇ ਘੁੰਮਣ?
ਨਹੀਂ ਹਜੇ ਤੱਕ ਤਾਂ ਨੀ ਗਏ ਹੈਗੇ ਸਿਸਟਰ ਨੇ ਆਉਣਾ ਨਾ ਫੇਰ ਜਾਮਾ।
ਅੱਛਾ-ਅੱਛਾ ਠੀਕ ਹੈ ਸਿਸਟਰ ਨਾਲ ਜਾਓਗੇ ਘੁੰਮਣ ਫਿਰ?
ਹਾਂਜੀ।
ਠੀਕ ਏ-ਠੀਕ ਏ, ਹਾਂ ਚਲੋ ਇਹ ਇਕੱਲਾ ਤਾਂ ਬੰਦਾ ਕਿੱਥੇ ਜਾਵੇ ਐਂ ਹੁੰਦਾ ਵੀ ਚਲੋ ਜਦੋਂ ਕੋਈ ਆਇਆ ਹੁੰਦਾ ਉਹਨਾਂ ਦੇ ਬਹਾਨੇ ਨਾਲੇ ਨਿਕਲਿਆ ਜਾਂਦਾ।
ਹਾਂਜੀ।
ਮਤਲਬ ਹੁਣ ਮੈਂ ਵੀ ਦੇਖੋ ਤਾਂਹੀ ਗਈ ਸੀਗੀ ਵੀ ਚਲੋ ਆਏ ਹੋਏ ਸੀਗੇ। ਨਹੀਂ ਤਾਂ ਦੇਖੋ ਇਕੱਲੇ ਤਾਂ ਬੰਦਾ ਕਿੱਥੇ ਜਾਂਦਾ ਆ।
ਹਾਂਜੀ।
ਹਾਂਜੀ- ਹਾਂਜੀ ਇਹ ਚੀਜ਼ ਹੋ ਜਾਂਦੀ ਹੈ।
ਹੋਰ ਸੁਣਾਓ ਤੁਸੀਂ?
ਹੋਰ ਵਧੀਆ ਜੀ, ਕੀ ਕਰ ਰਹੇ ਨੇ ਘਰਦੇ?
ਘਰ ਦੇ ਬਸ ਕੁਛ ਨੀ ਅ ਮਤਲਬ ਮੇ ਕੋਈ ਵਿੱਚ ਫੋਨ ਜੇ ਆਈ ਜਾ ਰਹੇ ਸੀਗੇ ਤੇ ਮੈਂ ਮੰਮਾ ਨੂੰ ਕਿਹਾ ਸੀਗਾ ਕਿ ਤੁਸੀਂ ਆਪਣੇ ਫੋਨ ਤੋਂ ਲਾ ਲੋੋ।
ਅੱਛਾ ਜੀ।
ਤੇ ਥੋਡੇ ਤੋਂ ਪਹਿਲਾਂ ਮਤਲਬ ਹੋਰ ਵੀ ਮੈਨੂੰ ਫੋਨ ਆ ਰਹੇ ਸੀਗੇ ਮਤ ਮ ਮਤਲਬ ਉਹਨਾਂ ਦੇ ਨਾਲ ਗੱਲ ਕਰਕੇ ਹਟੀ ਸੀ ਮੈਂ
ਅੱਛਾ, ਠੀਕ ਐ
ਹਾਂਜੀ- ਹਾਂਜੀ ਥੋਨੂੰ ਪਤਾ ਜਦੋਂ ਬੰਦਾ ਕਾਫ਼ੀ ਦੇਰ ਬਾਅਦ ਹਨਾ ਕਿਸੇ ਨੂੰ ਫੋਨ ਲਾਉਂਦਾ। ਤਾਂ ਮਤਲਬ ਆਟੋਮੈਟਿਕਲੀ ਟਾਈਮ ਲੱਗ ਜਾਂਦਾ ਗੱਲਾਂ ਕਰਦੇ।
ਹਾਂਜੀ।
ਹਾਜੀ- ਹਾਜੀ। ਹੋਰ ਤੁਹਾਡਾ ਕੰਮ ਕਿੱਦਾਂ ਚੱਲ ਰਿਹਾ ਕੋਲਿੰਗ ਵਾਲਾ
ਹਾਂਜੀ ਵਧੀਆ ਚੱਲ ਰਿਹਾ ਜੀ।
ਠੀਕ ਏ ਤੁਸੀਂ ਤੁਹਾਨੂੰ ਮਤਲਬ ਹਜੇ ਟਾਸਕ ਮਿਲੇ ਨੀ ਹੈਗੇ।
ਨਹੀਂ ਜੀ ਮੈਂ ਨਾ ਅਜੇ ਕੱਲ ਹੀ ਜੁਆਇਨ ਕੀਤੇ।
ਠੀਕ ਆ ਠੀਕ ਆ ਚਲੋ ਦੇਖੋ ਹਨਾ ਜਿਵੇਂ ਤੁਸੀਂ ਮਤਲਬ ਮਤਲਬ ਕੋਲ ਮਤਲਬ ਤੁਸੀਂ ਚੱਕ ਵੀ ਰਹੇ ਹੋ ਉਹਦਾ ਵੀ ਦੇਖੋ ਓਨਾ ਬਣਦਾ ਹੁੰਦਾ। ਵੀ ਮਤਲਬ ਇਹ ਕੋਈ ਚੱਕਰ ਨਹੀਂ ਹੈਗਾ ਤਾਂ ਚਲੋ ਤੁਹਾਨੂੰ ਕੋਲਸ ਆ ਵੀ ਰਹੀਆਂ ਨੇ ਇੰਨੇ ਠੀਕ ਆ ਉਹ ਵੀ। ਹਾਂਜੀ- ਹਾਂਜੀ। ਬਾਕੀ ਉਹ ਤਾਂ ਦੇਖੋ ਹਨਾ ਜਦੋਂ ਤੁਹਾਨੂੰ ਮਿਲ ਗਿਆ ਟਾਸਕ ਤੇ ਫਿਰ ਤੁਹਾਡਾ ਨਾਮ ਆਈ ਜਾਊਗਾ ਲਿਸਟ ਤੇ
ਹਾਂਜੀ।
ਕਿਉਂਕਿ ਨਾਲ ਦੀ ਨਾਲ ਤਾਂ ਦੇਖੋ ਮੈਨੂੰ ਵੀ ਨਹੀਂ ਮਿਲਿਆ ਸੀਗਾ ਮੈਨੂੰ ਵੀ ਚਾਰ ਦਿਨ ਲੱਗ ਗਏ ਸੀਗੇ। ਹਾਂਜੀ- ਹਾਂਜੀ। ਹੋਰ ਸੁਣਾਓ ਤੁਸੀਂ
ਹੋਰ ਵਧੀਆ ਸ਼ਾਮ ਨੂੰ ਫਿਰ ਤੁਸੀਂ ਕਿੰਨੇ ਕੁ ਵਜੇ ਪੈ ਜਾਂਦੇ ਹੋ?
ਸ਼ਾਮ ਨੂੰ ਤਾਂ ਦੇਖੋ ਬਸ ਮਤਲਬ ਦਸ ਕੁ ਤਾਂ ਵੱਜੀ ਹੀ ਜਾਂਦੇ ਨੇ
ਅੱਛਾ ਠੀਕ
ਹਾਂਜੀ ਹੁਣ ਤੁਹਾਨੂੰ ਪਤਾ ਨਾ ਸਰਦੀਆਂ ਦੇ ਵਿੱਚ ਤਾਂ ਛੇਤੀ ਹਨੇਰਾ ਹੋ ਜਾਂਦਾ। ਤਾਂ ਸਰਦੀਆਂ ਦੇ ਵਿੱਚ ਜਲਦੀ ਸੋ ਜਾਈਦਾ ਤੇ ਗਰਮੀਆਂ ਦੇ ਵਿੱਚ ਦੇਖੋ ਉਹ ਹਨਾ ਪਤਾ ਹੀ ਨਹੀਂ ਲੱਗਦਾ ਟਾਇਮ ਦਾ
ਹਾਂਜੀ-ਹਾਂਜੀ।
ਤਾਂ ਕਰਕੇ ਦਸ ਕੁ ਤਾ ਵੱਜ ਹੀ ਜਾਂਦੇ ਨੇ ਬਸ ਰੋਟੀ- ਰੋਟੀ
ਠੀਕ ਆ, ਸਵੇਰ ਟਾਈਮ ਕਿੰਨੇ ਵਜੇ ਉੱਠਦੇ ਹੋ?
ਸਵੇਰੇ ਦੇਖੋ ਮੈਂ ਉੱਠੇ ਜਾਂਦੀ ਹਾਂ ਮਤਲਬ ਛੇ ਕੁ ਵਜੇ ਉੱਠੇ ਜਾਂਦੀ ਹਾਂ।
ਅੱਛਾ, ਠੀਕ
ਤੇ ਮਤਲਬ ਪਹਿਲਾਂ ਤਾਂ ਚਲੋ ਮੈਂ ਕੰਮ ਤੇ ਲੱਗੀ ਹੋਈ ਸੀਗੀ ਹੁਣ ਪੰਦਰਾਂ ਕੁ ਦਿਨ ਹੋਏ ਵੀ ਹਨਾ ਉੱਥੋਂ ਹਟੇ ਤੇ ਮਤਲਬ ਪਰ ਫਿਰ ਵੀ ਮੇਰੀ ਰੁਟੀਨ ਬਣੀ ਹੋਈ ਆ ਵੀ ਮੈਂ ਉਸੇ ਟਾਈਮ ਹੀ ਉੱਠਾ। ਕਿਉਂਕਿ ਸਭ ਤੋਂ ਪਹਿਲਾਂ ਮੈਂ ਨਹਾ ਧੋ ਕੇ ਆਪਣਾ ਮੰਦਿਰ ਜਾਣਾ ਹੁੰਦਾ ਫੇਰ ਉਸ ਉਸ ਤੋਂ ਕੋਈ ਵੀ ਕੰਮ ਕਰਦੀ ਹਾਂ।
ਠੀਕ
ਹਾਂਜੀ- ਹਾਂਜੀ। ਮਤਲਬ ਜੇ ਮੈਂ ਕੰਮ ਤੇ ਜਾਂਦੀ ਹੋਵਾਂ ਜਾਂ ਘਰ ਹੋਵਾਂ ਮੈਂ ਉੱਠਣਾ ਉੱਹੀ ਟਾਇਮ
ਠੀਕ ਏ ਮੈਂ ਵੀ ਛੇ ਕੁ ਵਜੇ ਉੱਠਦੀ ਹੁੰਦੀ ਹਾਂ ਜੀ ਮੇਰਾ ਵੀ ਰੁਟੀਨ ਹੀ ਏ
ਹਾਂਜੀ-ਹਾਂਜੀ ਉਹੀ ਏ ਨਾ ਫਿਰ ਦੇਖੋ, ਆਪਣੀ ਆਦਤ ਵਿਗੜ ਜਾਂਦੀ ਆ ਕਿਉਂਕਿ ਦੇਖੋ ਚੰਗੀਆਂ ਚੀਜ਼ਾਂ ਹੁਣ ਜਿਹੜੀਆਂ ਹੁੰਦੀਆਂ ਨੇ ਹਨਾ। ਮਤਲਬ ਉਹ ਟਾਈਮ ਜਿਆਦਾ ਲੈਂਦੀਆਂ ਨੇ ਜਿਹੜੀਆਂ ਮਾੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਤਾਂ ਮਤਲਬ ਥੋੜੀ ਦੇਰ ਦੀ ਲੋੜ ਹੁੰਦੀ ਆ, ਉਹਨਾਂ ਨੂੰ ਤਾਂ ਛੇਤੀ ਸਿੱਖ ਜਾਨੇ ਆ।
ਹਾਂਜੀ।
ਹੁਣ ਦੇਖੋ ਬਾਕੀ ਜੇ ਆਪਾਂ ਹਨਾ, ਇੱਕ ਦਿਨ ਲੇਟ ਉੱਠਾਂਗੇ ਤਾਂ ਅਗਲੇ ਦਿਨ ਫੇਰ ਹਊਗਾ ਵੀ ਹੋਰ ਸੋ ਹੋ ਜਾਂਦਾ ਐ, ਅਗਲੇ ਦਿਨ ਫਿਰ ਇਹੀ ਹੋਵੇਗਾ ਹੁਣ ਜੇ ਨੇ ਜਲਦੀ ਉੱਠਣਾ ਉਹ ਆਦ ਤ ਬਣਾਉਣ ਨੂੰ ਆਪਾਂ ਨੂੰ ਕਿੰਨਾ ਟਾਈਮ ਲੱਗ ਜਾਂਦਾ।
ਹਾਂਜੀ।
ਹਾਂਜੀ-ਹਾਂਜੀ। ਬਾਕੀ ਥੋੜੇ ਤਾ ਜਿਵੇਂ ਹਨਾ, ਮੱਝਾਂ ਵਗੈਰਾ ਰੱਖੀਆਂ ਹੋਈਆਂ ਨੇ। ਹਨਾ ਤੇ, ਮਤਲਬ ਉਸ ਹਿਸਾਬ ਨਾਲ ਤੁਹਾਡੇ ਤਾਂ ਜਲਦੀ ਉੱਠਦੇ ਹੋਣੇ। ਆਪਦੇ ਵੇ, ਹਾਂਜੀ-ਹਾਂਜੀ।
ਮੰਮੀ ਤਾਂ ਬਸ, ਸਵੇਰੇ ਪੰਜ ਵਜੇ ਉੱਠ ਜਾਂਦੇ ਨੇ ਗੇ। ਤੇ ਬਾਕੀ ਸਾਰੇ ਅਸੀਂ ਛੇ ਵਜੇ ਉੱਠਦੇ, ਮੰਮੀ ਦਾ ਉੱਠਣ ਸਾਰ ਮੱਝਾਂ ਦਾ ਕੰਮ ਕਰਨ ਲੱਗ ਕਹਿੰਦੇ ਨੀਰਾ ਪਾਤਾ, ਧਾਰ ਕੱਢ ਲਈ, ਗੋਹਾ ਸਿੱਟਦਾ।
ਠੀਕ ਐ ਠੀਕ ਐ, ਸਾਡੇ ਤੇ ਫੋਨ ਮੱਝਾਂ ਦਾ ਕੰਮ ਨੀ ਹੈਗਾ, ਪਰ ਮੇਰੇ ਮੰਮਾ ਵੀ ਪੰਜ ਵਜੇ ਉੱਠ ਜਾਂਦੇ ਨੇ।
ਅੱਛਾ, ਠੀਕ।
ਹਾਂਜੀ- ਹਾਂਜੀ। ਤੁਹਾਡੇ ਤਾਂ ਮਤਲਬ ਫਿਰ ਖੇਤ ਵਗੈਰਾ ਵੀ ਹੁੰਦੇ ਹੋਣੇ, ਤੁਸੀਂ ਖੇਤਾਂ 'ਚ ਜਾਂਦੇ ਹੋਣੇ ਹਨਾ?
ਹਾਂਜੀ ਪਾਪਾ ਜਾਂਹਦੇ ਨੇ।
ਠੀਕ ਹੈ, ਓਦਾਂ ਨੀ ਮਤਲਬ ਤੁਸੀਂ ਜਾਂਦੇ ਵੀ ਚਲੋ ਗੇੜਾ ਕੱਢਣ ਹਨਾ?
ਨਹੀਂ, ਓਦਾਂ ਦਾ ਕਦੇ-ਕਦਾਈ ਜਾਂਦੇ ਹੁਨੇ ਜੀ, ਸਵੇਰੇ ਕਦੇ-ਕਦਾਈ ਵਗ ਜਾਨੇ ਆ ਜਿੱਦੇ ਗਰਮੀ ਜੀ ਘੱਟ ਹੋਵੇ।
ਠੀਕ ਹੈ, ਠੀਕ ਹੈ, ਨੇੜੇ ਹੀ ਨੇ ਖੇਤ ਤੁਹਾਡੇ ਜਾਂ ਦੂਰ ਨੇ ਮਤਲਬ?
ਨਹੀਂ, ਥੋੜ੍ਹੀ ਜੀ ਦੂਰ ਐ ਜੀ।
ਠੀਕ ਜੀ ਐ, ਠੀਕ ਐ।
ਹਾਂਜੀ।
ਹਾਂਜੀ।
ਪਹਿਲਾਂ ਤਾਂ ਸਾਰਾ ਕੰਮ ਪਹਿਲਾਂ ਤਾਂ ਜਿਵੇਂ ਕਣਕ ਵੱਢਣੀ ਸਾਰਾ ਕੰਮ ਹੱਥਂ ਕਰਦੇ ਸੀ ਰੋਟੀ -ਰੂਟੀ ਫੜਾਇਆ ਆਉਦੀ ਸੀ ਹੁਣ ਤਾਂ ਸਾਰਾ ਕੰਮ ਮਸ਼ੀਨਾਂ ਤੇ ਹੋ ਗਿਆ ਜੀ।
ਹਾਂਜੀ - ਹਾਂਜੀ ਬਿਲਕੁਲ ਪਹਿਲਾਂ ਤਾਂ ਦੇਖੋ ਕਿੰਨੇ - ਕਿੰਨੇ ਦਿਨ ਲੱਗ ਜਾਂਦੇ। ਸੀ ਕਣਕ ਵਗੈਰਾ ਵੱਡਣ ਦੇ ਵਿੱਚ ਹਨਾ।
ਹਾਂਜੀ।
ਤੇ ਮਤਲਬ ਕਦੇ ਚਾਹ ਲੈ ਜਓ, ਕਦੇ ਰੋਟੀ ਲੈ ਜਾਓ। ਹਨਾ, ਐਂ ਮਤਲਬ ਦਿਨ ਲੰਘ ਜਾਂਦਾ ਸੀਗਾ ਹੁਣ ਤਾਂ ਦੋ ਦਿਨਾਂ ਦੇ ਵਿੱਚ ਸਾਰੀ ਫਸਲ ਦੀ ਵਾਢੀ ਕਰ ਦਿੰਦੇ ਨੇ ਮਸ਼ੀਨਾਂ ਦੇ ਨਾਲ। ਹਾਂਜੀ - ਹਾਂਜੀ। ਖੇਤਾਂ ਦੇ ਕੰਮਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਫ਼ਰਕ ਪੈ ਗਿਆ ਹੁਣ ਤਾਂ।
ਹਾਂਜੀ।
ਹੁਣ ਤਾਂ ਦੇਖੋ ਪਹਿਲਾਂ ਮਤਲਬ ਜਿਹੜੀ ਮਿੱਟੀ ਹਨਾ, ਉਹਨੂੰ ਉਪਜਾਊ ਕਰਨ ਦੇ ਵਿੱਚ ਮਤਲਬ ਦੇਸੀ ਤਰੀਕੇ ਵਰਤਦੇ ਸੀਗੇ, ਹੁਣ ਤਾਂ ਦੇਖੋ ਦਵਾਈਆਂ ਵਗੈਰਾ ਮਿਲ ਜਾਂਦੀਆਂ ਨੇ, ਉਹਨਾਂ ਦੀ ਸਪਰੇਅ ਕਰ ਦਿੰਦੇ ਨੇ ਸੁੜਕੇ ਜਾਂਦੇ ਨੇ ਹਨਾ।
ਹਾਂਜੀ।
ਹਾਂਜੀ - ਹਾਂਜੀ।
ਬਾਕੀ ਹੁਣ ਤਾਂ ਝੋਨੇ ਦਾ ਟਾਈਮ ਆ ਗਿਆ ਨਾ, ਬਸ ਝੋਨਾ ਲੱਗਣਾ ਸ਼ੁਰੂ ਹੋਜੂਗਾ ਜੀ।
ਹਾਂਜੀ - ਹਾਂਜੀ, ਇਹ ਤਾਂ ਗੱਲ ਸਹੀ ਆ।
ਹਾਂਜੀ।
ਹੁਣ ਦੇਖੋ ਰੱਬ ਨੇ ਮ ਮਤਲਬ ਇੰਨਾ ਮੀਂਹ ਨੀ ਪਾਇਆ ਹੈਗਾ ਤੇ ਜਦੋਂ ਦੇਖੋ ਹਨਾ ਹੁਣ ਹੁਣ ਇਹੇ ਝੋਨਾ ਵਗੈਰਾ ਲੱਗ ਜਾਣਾ ਤੇ ਉਸ ਟਾਈਮ ਦੇਖੋ ਕਿੰਨੇ ਮੀਂਹ ਆਂਦੇ ਨੇ।
ਹਾਂਜੀ ਉਦੋਂ ਤਾਂ ਆਉਂਦੇ ਨੀ।
ਕਈ ਲੋਕਾਂ ਦੀਆਂ ਤਾਂ ਮਤਲਬ ਹਜੇ ਜੀਰੀਆਂ ਲਾ ਕੇ ਹੀ ਹੜਦੇ ਨੇ ਕਿੰਨੀਆਂ ਖਰਾਬ ਹੋ ਜਾਂਦੀਆਂ ਨੇ।
ਹਾਂਜੀ, ਕਈ ਵਾਰੀ ਜਦੋਂ ਪ- ਪੱਕਣ ਤੇ ਹੁੰਦੀ ਨਾ ਫਸਲ ਉਦੋਂ ਬਹੁਤ ਮੀਂਹ ਆਉਦਾ ਦਾ ਕਿੰਨਾ ਨੁਕਸਾਨ ਹੁੰਦਾ, ਹੁੰਦਾ।
ਬਿਲਕੁਲ ਬਿਲਕੁਲ ਬਹੁਤ ਨੁਕਸਾਨ ਹੁੰਦਾ ਲੋਕਾਂ ਨੂੰ।
ਆਪਾਂ ਵੀਡੀਓ ਦੇਖਦੇ ਹੁੰਨੇ ਹਨਾ ਵੀ ਇੱਥੇ ਗੜੇ ਮਾਰ ਹੋ ਗਈ ਫਸਲ ਮਰਗੀ
ਹਾਂਜੀ - ਹਾਂਜੀ ਹੁਣ ਦੇਖੋ ਇਹ ਜਦੋਂ ਕਣਕਾਂ ਸੀਗੀਆਂ ਹਨਾ ਕਿੰਨਿਆ ਓਲੇ ਵਗੈਰਾ ਪਏ ਨੇ ਕਿੰਨੇ ਲੋਕਾਂ ਦੀਆਂ ਫਸਲਾਂ ਖਰਾਬ ਹੋਈਆਂ।
ਹਾਂਜੀ।
ਮਤਲਬ ਦੇਖੋ ਹਨਾ ਪੂਰਾ ਸਾਲ ਲੱਗ ਜਾਂਦਾ ਬੰਦੇ ਨੂੰ। ਮਿਹਨਤ ਕਰਦੇ ਹੋਏ ਵੀ ਹਨਾ ਚਲੋ। ਮਤਲਬ ਆਪਾਂ ਆਪਣੀ ਮਿਹਨਤ ਮਿਲੂਗੀ। ਜਦੋਂ ਫਿਰ ਐਂਡ ਤੇ ਦੇਖੋ ਕਦੇ ਕਣਕਾਂ ਨੂੰ ਅੱਗ ਲੱਗ ਗਈ ਹਨਾ। ਤਾਂ ਮਤਲਬ ਬੰਦੇ ਕੋਲ ਕੋਈ ਆਪਸ਼ਨ ਨੀ ਰਹਿੰਦੀ ਹੈਗੀ ਕਰੇ ਤਾਂ ਕੀ ਕਰੇ।
ਹਾਂਜੀ
ਸਾਰਾ ਦਿਨ ਰਾਖੀ ਕਰਨ ਦੇ ਬਾਵਜੂਦ ਵੀ ਦੇਖੋ ਮਿੰਟ ਦੇ ਵਿੱਚ ਇਹ ਨੀ ਪਤਾ ਲੱਗਦਾ ਹੈਗਾ ਵੀ ਕਿੱਧਰੋਂ ਅੱਗ ਲੱਗ ਗਈ ਹਨਾ ਤੇ ਕਿੱਧਰੋਂ ਕੀ ਹੋ ਗਿਆ।
ਹਾਂਜੀ
ਹਾਂਜੀ, ਨਾਲੇ ਦੇਖੋ ਸਾਰਾ ਦਿਨ ਆਪਾਂ ਰਾਖੀ ਤੇ ਬਹਿੰਦੇ ਆ। ਦਿਨੇ ਵੀ, ਰਾਤ ਨੂੰ ਵੀ, ਪਤਾ ਹੀ ਨਹੀਂ ਲੱਗਦਾ, ਕਿ ਕਦੋਂ ਕੀ ਬਣ
ਹਾਂਜੀ।
ਹਾਂਜੀ- ਹਾਂਜੀ।
ਹੋਰ ਜੀ, ਹੋਰ ਵਧੀਆ ਜੀ ਬਸ।
ਹਾਂ ਠੀਕ ਹੈ ਜੀ ਠੀਕ ਹੈ, ਤੇ ਫੇਰ ਤੁਹਾਡੇ ਤੇ ਉਹਨੇ ਸਵੇਰੇ ਹੀ ਸੱਜਰੇ ਆਣਾ ਜਾਂ ਕਿਵੇਂ, ਲੈਣ ਜਾਓਗੇ ਉਹਨਾਂ ਨੂੰ ਤੁਸੀਂ?
ਹਾਂਜੀ ਲੈਣ ਜਾਂਦੀ ਆ ਮੇਰਾ ਜੀਜੂ ਨਾ ਆਰਮੀ 'ਚ ਆ।
ਓਕੇ।
ਹਾਂਜੀ, ਫਿਰ ਲੈ ਕੇ ਵੀ ਅਸੀਂ ਆਉਣੇ ਛੱਡ ਕੇ ਵੀ ਅਸੀਂ ਆਉਣੇ ਹੁੰਨੇ ਆ ਜੀ।
ਠੀਕ ਹੈ- ਠੀਕ ਹੈ।
ਹਾਂਜੀ।
ਫੇਰ ਉਹ ਤਾਂ ਮਤਲਬ ਕਾਫ਼ੀ ਟਾਈਮ ਬਾਅਦ ਆਉਂਦੇ ਹੋਣੇ ਛੁੱਟੀ ਤੇ।
ਹਾਂਜੀ ਉਹ ਛੇ ਮਹੀਨਿਆਂ ਬਾਅਦ ਆਉਂਦੇ ਨੇ ਸਾਲ 'ਚ ਦੋ ਵਾਰੀ ਛੁੱਟੀ ਮਿਲਦੀ ਆ।
ਠੀਕ ਹੈ।
ਹਾਂਜੀ।
ਚਲੋ ਫਿਰ, ਤਾਂ ਹਨਾ ਲਿਆਣਾ ਹੀ ਪੈਂਦਾ ਹਨਾ ਵੀ ਚਲੋ ਜੇਤਾ ਤੁਹਾਡੇ ਹੁੰਦੇ ਜੀਜੂ ਇੱਥੇ ਤਾਂ ਫਿਰ ਚਲੋ ਉਹਨਾ ਨਾਲ ਵੀ ਆ ਜਾਂਦੇ।
ਹਾਂਜੀ।
ਹਾਂਜੀ - ਹਾਂਜੀ। ਚਲੋ ਠੀਕ ਹੈ ਜੀ ਆਪਾਂ ਫਿਰ ਅਗਲੀ ਫੋਨ ਦੇ ਵਿੱਚ ਜੋੜਦੇ ਹਾਂ।
ਹਾਂਜੀ ਠੀਕ।
ਓਕੇ।
ਠੀਕ ਹੈ, ਸਤਿ ਸ੍ਰੀ ਆਕਾਲ ਜੀ।